ਹੈਲੋ। ਹੈਲੋ। ਹੈਲੋ। ਹੈਲੋ। ਆਵਾਜ਼ ਹੀ ਨਹੀਂ ਆ ਰਹੀ, ਹੈਲੋ। ਹਾਂਜੀ ਹੈਲੋ। ਹਾਂਜੀ ਸਤਿ ਸ੍ਰੀ
ਹਾਂਜੀ।
ਹ ਹੋਰ ਠੀਕ ਹੋ ਹਾਂ ਹੋਰ ਬਸ ਵਧੀਆ ਤੁਸੀਂ ਸੁਣਾਓ। ਇਹ ਚਾਹ ਪਾਣੀ ਪਾਣੀ ਦਾ ਚਾਹ ਬਣਾ ਰਹੀ ਆ। ਤੁਸੀਂ ਕੀ ਕਰਦੇ ਪਏ ਹੋ? ਹਾਂਜੀ ਤੁਸੀਂ ਕੀ ਕਰਦੇ
ਬੈਠੇ ਹੋਏ ਆਂ।
ਖੜੇ ਹੋਜੋ, ਅੱਛਾ ਬੈਠੇ ਹੋਏ ਓ।
ਕੋਈ ਨਹੀਂ ਖੜੇ ਹੋ ਜਾਂਦੇ ਹਾਂ। ਹਾਂਜੀ ਹੋਰ ਕਿੱਥੇ ਗਏ ਨਹੀਂ ਘੁੰਮਣ ਤੁਸੀਂ?
ਹਾਂ ਟੋਟਲਲ।
ਨਾ ਜੀ ਨਾ ਤੁਸੀਂ ਘੁੰਮੋ ਗਰਮੀਂ ਹੋਏਗੀ ਬਹੁਤ।
ਤਾਂ ਹੀ ਤੇ ਹਰਦੁਆਰ ਚੱਲੇ ਆਂ।
ਹਾਂਜੀ।
ਹਮ ਹੋਰ ਸੁਣਾਓ। ਅੱਜ ਸਬਜ਼ੀ ਆਲੂ ਸ਼ਿਮਲਾ ਮਿਰਚ ਰੋਟੀ ਆਲੂ ਸ਼ਿਮਲਾ ਮਿਰਚ ਬਣਾਏ ਸੀ।
ਅੱਛਾ ਤੇ ਚਲੋ ਵਧੀਆ ਜੀ।
ਹਾਂ ਹੋਰ।
ਹੋਰ ਹਾਂਜੀ ਖਾਲੀ।
ਤੁਸੀ ਕੀ ਬਣਾਇਆ।
ਦਾਲ ਬਣਾਈ ਦੀ ਸੀ।
ਅੱਛਾ ਤੁਸੀ ਨਹੀ ਗਏ ਕਿੱਥੇ ਘੁੰਮਣ।
ਗਰਮੀ ਇੱਡੀ ਹੋਏ ਦੀ ਏ ਭੈਣਜੀ ਕਿੱਥੇ ਜਾਈਏ ਘੁੰਮਣ।
ਐ ਤੇ ਹੈ ਈ ਏ ਕੋਈ ਨੀ ਸਲਾਹ ਬਣਾ ਲਓ ਹਰਿਦੁਆਰ ਚੱਲਣੇ ਆ ਕੱਲ।
ਕੋਈ ਨਾ ਚੱਲਦੇ ਆਂ।
ਹਾ, ਅਸੀ ਤੇ ਜਾ ਰਹੇ ਆ, ਕੱਲ ਸਵੇਰ ਵਾਲੀ ਟ੍ਰੇਨ ਤੇ।
ਅੱਛਾ।
ਹੂੰ ਹੋਰ, ਸਭ ਠੀਕ ਹੈ?
ਹੋਰ ਵਧੀਆ, ਤੁਹੀ ਸੁਣਾਓ?
ਅੱਜ, ਬਸ ਵਧੀਆ ਹੋਰ ਕਿੱਥੇ-ਕਿੱਥੇ ਘੁੰਮੇ ਹੋਏ ਓ ਤੁਸੀ?
ਅਸੀਂ ਰਿਸ਼ੀਕੇਸ਼ ਘੁੰਮਕੇ ਆਏ ਆ, ਨੈਨੀਤਾਲ ਘੁੰਮਣ ਗਏ ਸੀ, ਬੱਚਿਆਂ ਦੇ ਨਾਲ।
ਅੱਛਾ।
ਹਾਂਜੀ।
ਚਲੋ ਵਧੀਆ ਅਸੀ ਵੀ ਗੋਲਡਨ ਟੈਂਪਲ ਗਏ ਸੀ ਘੁੰਮਣ।
ਅੱਛਾ ਚਲੋ ਵਧੀਆ।
ਹਾਂ।
ਬੱਚਿਆਂ ਦੇ ਛੁੱਟੀਆਂ ਪਈਆਂ ਨੇ।
ਹੋਰ ਬਸ ਦੋ ਚਾਰ ਰਹਿ ਗਈਆਂ ਛੁੱਟੀਆਂ ਹੁਣ ਸਕੂਲ ਖੁੱਲ ਜਾਣਗੇ।
ਹਾਂਜੀ।
ਹਮ ਹੋਰ।
ਹੋਰ ਬਸ ਵਧੀਆ।
ਕੀ ਕਰਦੇ ਪਏ ਹੋ।
ਬੱਠੇ ਹੋਏ ਸੀ ਬਸ।
ਅੱਛਾ।
ਹਾਂਜੀ।
ਹੋਰ, ਸੁਣਾਓ?
ਹੋਰ, ਬਸ ਵਧੀਆ।
ਅੱਛਾ।
ਹੂੰ, ਜੇ ਕਦੋਂ ਜਾਓਗੇ ਤੁਸੀ ਹਰਿਦੁਆਰ ਘੁੰਮਣ।
ਅਸੀਂ ਕੱਲ ਚੱਲੇ ਆਂ।
ਅੱਛਾ।
ਸਵੇਰ ਵਾਲੀ ਟ੍ਰੇਨ ਤੇ।
ਭੀੜਾਂ ਬੜੀਆਂ ਹੋਣੀਆਂ ਨੇ ਭੈਣੇ।
ਕੋਈ ਗੱਲ ਨਹੀਂ ਹੁਣ ਫੇਰ ਜਾਇਆ, ਜਾਣਾ ਤੇ ਹੈਹੀ ਏ, ਭੀੜ ਤੇ ਅੱਜ-ਕੱਲ ਸਾਰੀ ਜਗ੍ਹਾ ਹੈਗੀ ਏ, ਉੱਥੇ ਤਾ ਬਾਰਾਂ ਮ੍ਹੀਨੇ ਭੀੜ ਰਹਿੰਦੀ ਏ, ਹਰਿਦੁਆਰ ਤੇ।
ਹਾਂਜੀ, ਉਹ ਤਾ ਹੈ।
ਉੱਥੇ ਬੜੀ ਭੀੜ ਰਹਿੰਦੀ ਏ।
ਹਾਂਜੀ।
ਹੂੰ, ਬੱਚੇ ਜਿਦ ਕਰਦੇ ਪਏ ਨੇ, ਫੇਰ ਲੈਕੇ ਜਾਣਾ ਪੈਣਾ।
ਆਹੋ ਬੱਚੇ ਹੀ ਕਰਦੇ ਨੇ ਜਿੱਦ ਛੋਟੇ-ਛੋਟੇ ਵੀ ਘੁਮਾਣ ਲੈ ਜਾਓ, ਛੁੱਟੀਆਂ ਪਈਆਂ ਦੇ ਨੇ।
ਹੋਰ ਕੀ, ਫੇਰ ਛੁੱਟੀਆਂ ਬਸ ਦੋ-ਤਿੰਨ ਰਹਿ ਗੀਆਂ, ਛੁੱਟੀਆਂ ਫੇਰ ਖਤਮ।
ਹੋਰ, ਸਕੂਲ ਵੀ ਖੁੱਲਣ ਵਾਲੇ ਬੱਚਿਆਂ ਦੇ ਹੁਣ ਤਾਂ।
ਹਾਂ, ਬਸ ਤਾਂ ਈ ਤੇ।
ਹਾਂਜੀ।
ਹਾਂ, ਹੋਰ? ਹੋਰ ਬਸ, ਵਧੀਆ-
ਚਾਹ ਪੀ ਲੋੋ, ਆ ਕੇ।
ਚਾਇ ਬਣਾ ਰਹੀ ਹੈ। ਚਾਹ ਬਣਾਉਣ ਲੱਗੀ ਹਾਂ, ਮੈਂ ਵੀ। ਗਰਮੀ ਬਹੁਤ ਜਿਆਦਾ ਹੋ ਰਹੀ ਹੈ। ਬਰਸਾਤ ਹੋ ਹੀ ਨਹੀਂ ਰਹੀ ਤੇ
ਹਾਂਜੀ
ਬਾਰਿਸ਼ ਹੀ ਨਹੀਂ ਆਉਂਦੀ। ਵੀ ਗਰਮੀ ਬੜੀ ਜਿਆਦਾ ਹੋਈ ਪਈ।
ਹੋਰ ਏਦਾਂ ਹੀ ਹੈ ਬਸ ਆਣਗੀਆਂ ਬਰਸਾਤਾਂ ਵੀ ਸਾਵਣ ਲੱਗਣਗੀਆਂ ਜਦੋਂ।
ਹਾਂਜੀ ਸਾਵਣ ਨੂੰ ਤਾਂ ਬੜਾ ਟਾਇਮ ਆ ਹਜੇ ਸਾਵਣ ਤੇ ਅਗਲੇ ਮਹੀਨੇ ਲੱਗੇਗਾ ਸਤਾਈ ਅਠਾਈ ਤਰੀਕ ਨੂੰ। ਹੋਰ ਕਿਥੇ ਹਾਂ ਹੋਰ ਕਿੱਥੇ ਆਏ ਸੀ ਘੁੰਮਣ। ਹੋਰ ਕਿੱਥੇ ਗਏ ਸੀ ਘੁੰਮਣ। ਅੱਛਾ ਨਾਨਕੇ ਹਾਂ ਇਹੀ ਹੁੰਦੇ ਨਾਨਕੇ ਤੇ ਬੱਚੇ ਜਾਂਦੇ ਹੀ ਨੇ ਛੋਟ। ਛੁਟੀਆਂ ਚ।
ਹਾਂਜੀ ਇੱਦਾਂ ਹੀ ਹੁੰਦਾ।
ਹੂੰ।
ਹੋਰ ਸੁਣਾਓ ਨਵੀ ਤਾਜੀ। ਕੋਈ ਨਹੀਂ ਸਲਾਹ ਬਣਾਲੋ, ਹਰਿਦੁਆਰ ਜਾਣ ਦੀ ਹਰੀਦੁਆਰ ਚੱਲਨੇ ਆ।
ਕੋਈ ਨੀ ਚੱਲਾਂਗੇ ਹਰਿਦੁਆਰ ਘੁੰਮਣ, ਰਿਸ਼ੀਕੇਸ਼ ਵੀ ਘੁੰਮ ਆਵਾਂਗੇ।
ਹਾ, ਰਿਸ਼ੀਕੇਸ਼ ਵੀ ਜਾਣਾ ਨਾ ਅਸੀਂ, ਉਦੋਂ ਵੀ ਹਰਿਦੁਆਰ ਉਧਰੋ ਰਿਸ਼ੀਕੇਸ਼। ਚਲੇ ਜਾਵਾਂਗੇ।
ਹਾਂਜੀ-ਹਾਂਜੀ, ਕੋਈ ਨਾ।
ਹਾਂ- ਹਾਂ, ਹੋਰ
ਹੋਰ ਬਸ, ਵਧੀਆ-
ਅੱਛਾ,
ਬੱਚੇ ਮਗਰ ਪਏਦੇ ਨੇ ਘੁੰਮਣ, ਘੁੰਮਣ ਲੈ ਕੇ ਜਾਓ ਗਰਮੀ ਏਡੀ ਹੋਏ ਦੀ
ਹਾਂ ਹੋਰ ਬਾਹਰ ਨਿਕਲਣ ਦਾ ਦਿੱਲੀ ਨੀ ਕਰਦਾ ਤੇ
ਹੋਰ ਬੱਚਿਆਂ ਕਰਕੇ ਜਾਣਾ ਪੈਂਦਾ ਘੁੰਮਣ
ਬੱਚੇ ਜਿੱਦ ਕਰਦੇ ਨੇ ਨਾ ਬੱਚੇ ਕਰਕੇ ਜਾਣਾ ਪੈਂਦਾ। ਬੱਚੇ ਬੜੀ ਜਿੱਦ ਕਰਦੇ ਨੇ।
ਭੀੜਾ ਹਰਿਦੁਆਰ ਤੇ ਬੜੀ ਐ ਧੱਕੇ ਤੇ ਧੱਕੇ ਹੀ ਚੜਿਆ ਹੁੰਦਾ।
ਕਹਿੰਦੇ ਪਏ ਨੇ ਹਰਦੁਆਰ ਭੀੜ ਬੜੀ ਹੈਗੀ ਐ।
ਹਾਂਜੀ ਉਹ ਤਾਂ ਹੈ।
ਛੁੱਟੀਆਂ ਨੇ ਨਾ ਉੱਥੇ ਵੈਸੇ ਬਾਰ ਮਹੀਨੇ ਹੀ ਭੀੜ ਰਹਿੰਦੀ ਜਦੋਂ ਮਰਜ਼ੀ। ਚਲੇ ਜਾਓ ਉੱਥੇ ਭੀੜ ਹੀ ਭੀੜ ਰਹਿੰਦੀ ਐ।
ਹੂੰ ਲੋਕ ਇਸ਼ਨਾਨ ਕਰਦੇ ਨੇ ਗੰਗਾ ਦੇ ਕੋਲ।
ਹਾਂ ਬਸ ਬਸ ਹਾਂ ਕੋਈ ਨੀ ਇੱਕ ਦਿਨ ਲਗਾਵਾਂਗੇ ਬਸ। ਕੱਲ ਜਾਵਾਂਗੇ ਪਰਸੋਂ ਆ ਜਾਵਾਂਗੇ।
ਅੱਛਾ ਅੱਛਾ ਚਲੋ ਵਧੀਆ।
ਹਾਂ ਹੋਰ।
ਫੇਰ ਬੱਚਿਆਂ ਦੇ ਸਕੂਲ ਖੁੱਲ ਜਾਣੇ ਫੇਰ ਮਾਂ
ਫਰ ਆਹ ਫਿਰ ਹਾਂ ਫੇਰ ਨੀ ਜਾ ਪਾ ਜਾ ਪਾਵਾਂਗੇ ਹੁਣ ਤੇ ਛੁੱਟੀਆਂ ਨੇ ਹੁਣ। ਚਲੇ ਜਾਵਾਂਗੇ।
ਹਾ, ਓ ਤਾਂ ਹੈ।
ਹਾਂ, ਫਿਰ ਜਾਇਆ ਨੀ ਜਾਣਾ। ਹੂੰ।
ਹੋਰ, ਘਰ ਸਭ ਕਿੱਦਾਂ?
ਬਸ, ਵਧੀਆ ਨੇ, ਸਭ ਠੀਕ ਨੇ।
ਚਲੋ, ਵਧੀਆ ਹੀ ਰਹਿਣਾ ਚਾਹੀਦਾ।
ਹਾਂ, ਹੋਰ ਤੁਸੀ ਸੁਣਾਓ?
ਬਸ, ਬਸ ਬੈਠੇ ਦੇ ਆ।
ਅੱਛਾ। ਗਰਮੀ ਚ ਔਰ ਕੀ ਕਰਨਾ, ਅੰਦਰ ਹੀ ਬਹਿਣਣਾ ਦਿਲ ਕਰਦਾ, ਬਾਹਰ ਨਿਕਲਣ ਦਾ ਤੇ ਦਿਲ ਹੀ ਨੀ ਕਰਦਾ।
ਹੋਰ, ਗਰਮੀ ਏਡੀ ਹੋਈ ਪਈ ਹੈ, ਕਿੱਥੇ ਜਾਏ ਬੰਦਾ?
ਹਾਂ, ਬੜੀ ਜ਼ਿਆਦਾ। ਇੱਕ, ਦੋ ਬਾਰਿਸ਼ ਹੋ ਜਾਏ ਨਾ ਥੋੜਾ ਮੌਸਮ ਸਹੀ ਹੋ ਜਾਏਗਾ। ਬਾਰਿਸ਼ ਅਜੇ ਆਉਂਦੀ ਨੀ ਪਈ, ਕਹਿੰਦੇ ਪਏ ਨੇ ਸੋਮ, ਮੰਗਲਵਾਰ ਸ਼ਾਇਦ ਆਏਗੀ ਬਾਰਿਸ਼।
ਬਾਰਿਸ਼ ਆਉਂਦੀ, ਗੁੰਮਾ ਹੋ ਜਾਂਦਾ ਫਿਰ।
ਹਾਂ, ਜਿਆਦਾ ਦੋ ਤਿੰਨ ਦਿਨ ਲਗਾਤਾਰ ਆਏਗੀ ਨਾ ਫੇਿਰ ਥੋੜਾ ਮੌਸਮ ਸਹੀ ਹੋਏਗਾ।
ਹੂੰ, ਗੁਮਾ ਹੋ ਜਾਂਦਾ ਫੇਰ।
ਹਾਂ, ਥੋੜ੍ਹੀ ਜਿਹੀ ਆਉਂਦੀ ਫੇਰ ਬੰਦ ਹੋ ਜਾਂਦੀ ਫਿਰ ਬਾਰਿਸ਼ ਫਿਰ ਹੋਰ ਗੁੰਮਾ ਹੋ ਜਾਂਦਾ ਏ।
ਹਾਂ, ਉਹ ਤਾਂ ਹੈ ਕੱਪੜੇ ਫੇਰ ਧੋਤੇ ਨੇ ਸੁੱਕਦੇ ਵੀ ਕੋਈ ਨੀ ਫੇਿਰ।
ਹੋਰ, ਬਾਰਿਸ਼ਾਂ ਚ ਕੱਪੜੇ ਹਾਂ, ਕੱਪੜੇ ਨੀ ਸੁੱਕਦੇ ਹਾਂ, ਇਹ ਤੇ ਹੈ ਹੀ। ਹੋਰ ਸੁਣਾਓ? ਵਧੀਆ, ਚਲੋ ਵਧੀਆ ਹੀ ਰਹਿਣਾ ਚਾਹੀਦਾ।
ਹਾਂਜੀ।
ਹਾਂ।
ਹੂੰ।
ਹੋਰ, ਅੱਛਾ। ਖਾਟੂ ਸ਼ਾਮ ਨੀ ਗਏ ਘੁੰਮਣ?
ਨਾ, ਖ਼ਾਟੂੰ ਸ਼ਾਮ ਗਏ ਦੀ ਸੀ, ਥੋੜੇ ਦਿਨ ਪਹਿਲੇ। ਹਾਂਜੀ, ਭੀੜ ਬੜੀ ਹੁੰਦੀ ਆ ਨਾ ਉੱਥੇ।
ਉੱਥੇ ਬੜੀ ਭੀੜ ਏ ਉੱਥੇ ਤੇ ਸਰਦੀਆਂ ਜਾਣ ਦਾ ਫਾਇਦਾ ਹੈਗਾ, ਗਰਮੀਆਂ ਹਾਂ, ਗਰਮੀਆ ਚ ਤੇ ਨਹੀਂ ਜਾ ਸਕਦਾ। ਰਾਜਸਥਾਨ ਵਾਲਾ ਪਾਸ ਨਾ ਹਾਂ, ਹਾਂ ਬੜੀਆਂ ਲੈਨਾ ਨੇ ਉੱਥੇ।
ਹੂੰ।
ਚੁਲਕਾਨਾ ਧਾਮ ਗਏ ਹੋ?
ਨਾ, ਨਾ ਮੈਂ ਨੀ ਗਈ, ਤੁਸੀਂ ਗਏ ਹੋ?
ਹਾਂ, ਚੁਲਕਾਨਾ ਧਾਮ ਦੋ ਤਿੰਨ ਵਾਰੀ ਹੋ ਆਏ ਆ ਅਸੀਂ।
ਅੱਛਾ, ਚਲੋ ਵਧੀਆ।
ਹੁਣ ਵੀ, ਬਾਰਾਂ ਤਰੀਕ ਨੂੰ ਬੱਸ ਜਾਂਦੀ ਪੇ, ਜਾਣਾ?
ਕੋਈ ਨੀ, ਸਲਾਹ ਬਣਾਓ ਚੱਲਨੇ ਹਾਂ।
ਤਿੰਨ ਸੌ ਰੁਪਏ ਕਿਰਾਇਆ ਹੈਗਾ।
ਚੱਲਣੇ ਹਾਂ ਫਿਰ।
ਖਾਣਾ ਪੀਣਾ ਉਹਨਾਂ ਦਾ।
ਕੋਈ ਨਾ ਕੋਈ ਨਾ ਦੱਸ ਦਿਓ, ਚੱਲਾਂਗੇ ਘੁੰਮਣ।
ਉਹ ਮੇਰੀ ਸੇਲੀ ਜਾਂਦੀ ਰਹਿੰਦੀ ਨਾ ਹੁੰਦਾ ਫੋਨ ਆਇਆ ਸੀ ਪੁੱਛਦੀ ਪਈ ਸੀ, ਕਹ ਰੀ ਜਿੰਨੇ ਜਿਨੇ ਜਾਣਾ ਤੇ ਦੱਸ ਦੋ, ਮੈਂ ਟਿਕਟ ਬੁੱਕ ਕਰਵਾ ਦਿੰਦੀ ਹ ਫ਼ਿਰ।
ਅੱਛਾ, ਕੋਈ ਨਹੀਂ ਚੱਲਾਂਗੇ ਤੁਸੀਂ ਦੱਸ ਦਿਓ।
ਹਾਂ, ਕੋਈ ਨੀ ਬਾਰਾਂ ਤਰੀਕ ਦੀ ਹੈਗੀ ਆ ਬਾਕੀ ਪੁੱਛ ਕੇ ਦੱਸ ਦੋ ਦੁਪਹਿਰ ਦੀ ਰੋਟੀ ਦੇਣਗੇ। ਦੁਪਹਿਰ ਦੀ ਰੋਟੀ ਦੇਣਗੇ
ਅੱਛਾ ਅੱਛਾ
ਚਲੋ ਸਵੇਰੇ ਤੇ ਜਾਣਾ ਤੇ ਸਵੇਰੇ ਤੇ ਬੰਦਾ ਘਰੋਂ ਹੀ ਖਾ ਕੇ ਚਲਾ ਜਾਏਗਾ
ਹਾਂ ਉਹ ਤਾਂ ਹੈ ਬੱਚੇ ਹੀ ਮੰਗਦੇ ਨੇ ਖਾਣਾ ਪੀਣਾ ਗਰਮੀ ਏਡੀ ਹੋਈ ਦੀ
ਹਾਂ ਇਹ ਤੇ ਹੈ ਹੀ ਆ
ਹਾਂਜੀ ਉਹ ਤਾਂ
ਹਾਂ ਹਾਂ ਹੋਰ ਬਸ ਹਾਂ ਕੋਈ ਨੀ
ਹੋਰ ਬੰਦੇ ਵੀ ਇਕੱਠੇ ਕਰ ਲਾਂਗੇ ਥੋੜੇ ਜ਼ਿਆਦਾ ਲੋਕੀ ਜਾਣ ਤੇ ਫਿਰਰ ਮਜ਼ਾ ਆਉਂਦਾ ਸਾਰਿਆਂ ਦੇ ਨਾਲ
ਹਾਂ ਬਸ ਉਹ ਤਾਂ ਹੀ ਕਹਿੰਦੇ ਵੀ ਤੁਸੀਂ ਕਹਿ ਰ ਪੁੱਛਣੇ ਜਿੰਨੇ ਜਿੰਨੇ ਕਿਸੇ ਨੇ ਜਾਣਾ ਤੇ ਦੱਸ ਦੇਣਾ ਮੈਨੂੰ
ਹਾਂ ਤਿੰਨ ਸੌ ਕਰਾਇਆ ਤੇ ਠੀਕ ਹੈ ਭੈਣਜੀ
ਤਿੰਨ ਸੌ ਰੁਪਏ ਕੁਛ ਜ਼ਿਆਦਾ ਨਹੀਂ ਹੈਗਾ
ਹਮ ਤਿੰਨ ਸੌ ਠੀਕ ਹੈ
ਹਾਂ ਫਰ ਦੁਪਹਿਰ ਦੀ ਰੋਟੀ ਵੀ ਤੇ ਦੇਣਗੇ
ਹਾਂ ਉਹ ਤਾਂ ਹੈ।
ਹਾਂ। ਹੋਰ। ਹਾਂ ਬਸ ਸ਼ਾਮੀ ਘਰ ਪੰਜ ਵਜੇ ਉੱਥੋਂ ਬੱਸ ਚਲੇਗੀ, ਸੱਤ ਅੱਠ ਵਜੇ ਅੱਠ ਵਜੇ ਤੱਕ ਘਰ ਪਹੁੰਚ ਜਾਵਾਂਗੇ।
ਹਾਂ ਠੀਕ ਹੈ, ਇੱਕ ਦਿਨ ਚ ਆਉਣ ਜਾਣ ਹੋਜੇ।
ਹਾਂ ਹੋਰ ਗ ਕੋਈ ਨੀ ਜਾਣਾ ਹੋਏਗਾ, ਤੇ ਹਾਂ। ਹਾਂ ਹਾਂ ਜਾਣਾ ਹੋਏਗਾ, ਤੇ ਦੱਸ ਦੇਣਾ।
ਹਾਂ ਕੋਈ ਨੀ ਦੱਸ ਦਾਂਗੇ।
ਹਾਂ ਹੋਰ ਵੀ
ਹਾਂਜੀ ਹਾਂਜੀ
ਹੋਰ
ਹੋਰ ਬਸ ਬੈਠੇ ਸੀ ਰੋਟੀ ਖਾਧੀ ਚਾਹ ਪੀਤੀ ਹੁਣ
ਹਾਂਜੀ
ਚਾਹ ਪੀਤੀ ਰੋਟੀ ਖਾਧੀ ਉਹਨ
ਹਾਂ ਬਸ ਇਹ ਚਾਹ ਦਾ ਟਾਈਮ ਹੀ ਹੈਗਾ ਚਾਰ ਵਜੇ
ਹੋਰ
ਹਾਂ ਅੱਛਾ
ਹਾਂਜੀ
ਹਾਂ ਹੋਰ ਸੁਣਾਓ ਹੋਰ ਅਸੀਂ ਵੀ ਬਸ ਬਣਾਈ, ਹੁਣ ਪੀਂਦੇ ਪਏ ਚਾਹ।
ਅੱਛਾ।
ਹਾਂ ਹਾਂ ਹਾਂ।
ਹਾਂ।
ਹੋਰ ਸੁਣਾਓ।
ਹੋਰ ਬਸ ਵਧੀਆ। ਤੁਸੀਂ ਅੰਮ੍ਰਿਤਸਰ ਅੰਮ੍ਰਤਸਰ, ਕਦੋਂ ਗਏ ਸੀ ਘੁੰਮਣ।
ਅਸੀਂ ਗਏ ਸੀ, ਦੋ ਮਹੀਨੇ ਪਹਿਲੇ।
ਅੱਛਾ ਵੈ ਹੀ ਘੁੰਮਣ ਗਏ ਸੀ।
ਹ ਅਮਿਤਸਰ
ਅੱਛਾ ਅੱਛਾ ਬੜੀ ਵਧੀਆ ਜਗਾ ਆਏ ਉੱਥੇ ਤਾਂ ਘੁੰਮਣ ਦੀ
ਵਧੀਆ ਉੱਥੇ ਤੇ ਖੁਦ ਥੱਕ ਜਾਏਗਾ, ਬੰਦਾ ਲੇਕਿਨ ਜਗ੍ਹਾ ਨਹੀਂ ਖਤਮ ਹੁੰਂਦੀ। ਘੁੰਮਣ ਦੀ। ਹਾਂ ਹਾਂ। ਹੋਰ ਬਸ ਠੀਕ ਹੈ ਸਭ।
ਚਲੋ, ਬਦੀਆ ਈ ਰੈਣਾ ਚਾਈਦਾ।
ਚਲੋ ਠੀਕ ਐ, ਫੇਰ ਬਾਏ ਥੈਂਕ
ਕੋਈ ਨੀ ਤੁਸੀਂ ਸਲਾਅ ਬਨਾਓ ਰਾਜਸਥਾਨ ਦੀ, ਓਥੇ ਵੀ ਚੱਲਾਂਗੇ ਘੁੰਮਨ।
ਹਾਂ-ਹਾਂ ਠੀਕ ਏ, ਠੀਕ ਏ।
ਠੀਕ ਏ, ਠੀਕ ਏ।